ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਦੱਸੋ ਕੀ ਹਾਲ ਏ।
ਹਾਂਜੀ ਵਧੀਆ ਹੋਰ ਤੁਸੀ ਸੁਣਾਓ ਤੁਹਾਡੇ ਕੀ ਹਾਲ ਨੇ।
ਮੇਰੀ ਵੀ ਵਧੀਆ ਹੈ ਹੋਰ ਕੀ ਕਰਦੀ ਪਈ ਸੀ।
ਬਸ ਬੈਠੇ ਹੀ ਸੀ ਉਹਨੂੰ ਰੋਟੀ ਬਣੀ ਖਾ ਕੇ। ਤੁਸੀਂ ਸੁਣਾਓ ਤੁਸੀਂ ਖਾ ਲਈ ਰੋਟੀ।
ਹਾਂਜੀ-ਹਾਂਜੀ ਖਾਲੀ ਰੋਟੀ।
ਕੀ ਖਾਧਾ।
ਅ ਅਸੀਂ ਨਾ ਉਹ ਬਣਾਇਆ ਸੀ ਚਾਵਲ ਬਣਾਏ ਸੀ। ਨਮਕ ਵਾਲੇ ਚਾਵਲ ਬਣਦੇ ਨਾ ਸਾਰੀ ਸਬਜ਼ੀਆਂ ਪਾ ਕੇ। ਚਾਵਲ ਤੇ ਨਾਲ ਤੇ ਨਾਲ ਦਹੀਂ।
ਅੱਛਾ-ਅੱਛਾ ਹਾਂ। ਅੱਛਾ-ਅੱਛਾ ਠੀਕ ਹੈ ਜੀ ਵਧੀਆ ਹੋਰ ਬੱਚੇ ਕੀ ਕਰਦੇ ਪਏ ਨੇ।
ਬੱਚੇ ਆ ਕੁਛ ਨੀ ਹੈ ਸਾਰਾ ਦਿਨ ਬਸ ਫੋਨ ਹੀ ਚਲਾਉਂਦੇ ਰਹਿੰਦੇ ਨੇ ਉਹੀ ਫੋਨ ਚ। ਚਲਾ ਰਹੇ ਨੇ ਦੇਖੋ ਮੈਨੂੰ ਤੇ। ਬੱਚਿਆਂ ਤੇ ਬੜਾ ਹੀ ਉਹ ਆਉਦਾ ਹੈ ਕਿ ਇਹ ਸਾਰਾ ਦਿਨ ਸੋਸ਼ਲ ਮੀਡੀਆ ਯੂਜ। ਕਰਦੇ ਰਹਿੰਦੇ ਆ ਦੇਖੋ ਸੋਸ਼ਲ ਮੀਡੀਆ ਯੂਜ ਕਰਨਾ ਚੰਗੀ ਗੱਲ ਤੇ ਹੈ ਨੀ।
ਉਹ ਤੇ ਹੈ ਹੀ ਦੇਖੋ ਬੱਚੇ ਹੁਣ ਸਾਰਾ ਦਿਨ ਫੋਨ ਹੀ ਚਲਾਉਂਦੇ ਰਹਿੰਦੇ ਨੇ ਫੇਰ ਹੁਣ ਛੁੱ। ਛੁੱਟੀਆਂ ਵੀ ਹੈਗੀਆਂ ਹਨਾ ਤੇ ਸਾਰਾ ਦਿਨ ਫੋਨ। ਤੇ ਹਰ ਟਾਈਮ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਕੁਛ ਵੀ ਪੁੱਛ ਲੋੋ ਇਕ ਦਮ। ਕਹਿ ਦੇਣਗੇ ਕਿ ਹਾਂ ਇਹ ਤੇ ਸਾਨੂੰ ਪਤਾ ਸੀ।
ਹਾਂ ਉਹੀ ਨਾ ਸਾਰਾ ਦਿਨ ਸੋਸ਼ਲ ਮ ਦੇਖੋ ਨੁਕਸਾਨ ਤਾਂ ਇਹਦਾ ਹੈ ਹੀ। ਇੱਕ ਤਾਂ ਅੱਖਾਂ ਤੇ ਬੜਾ ਜ਼ਿਆਦਾ ਜ਼ੋਰ ਪੈਂਦਾ ਹੈ ਅੱਖਾਂ ਕਮਜ਼ੋਰ ਵੀ ਹੁੰਦੀਆਂ ਕਿਉਂਕਿ ਸਾਰਾ ਦਿਨ। ਫੋਨ ਹੀ ਚਲਾਣਾ ਇਹਨਾਂ ਨੂੰ ਤੇ ਅੱਖਾਂ ਤੇ ਜ਼ੋਰ ਪੈਂਦਾ ਹੈ। ਤੇ ਸੋਸ਼ਲ ਮੀਡੀਆ ਤੇ ਇਹ ਤੇ ਮੌ। ਹੈ ਨਹੀਂੀ ਕਿ ਤੁਹਾਨੂੰ ਮਤਲਬ ਹਮੇਸ਼ਾ, ਹਮੇਸ਼ਾ ਸਹੀ ਜਾਣਕਾਰੀ। ਕਾਰੀ ਮਿਲਹੀ ਹੈ ਕਦੀ ਕਵਾਰ ਗਲਤ ਗਲਤ ਜਾਣਕਾਰੀਆਂ ਵੀ ਮਿਲਦੀਆਂ ਹੈ। ਅਕਸਰ ਉੱਥੇ ਗ਼ਲਤ ਖ਼ਬਰਾਂ ਬਹੁਤ ਜਲਦੀ ਫੈਲਦੀਆਂ।
ਉਹ ਤਾਂ ਹੈ ਹੀ ਹੈ ਦੇਖੋ ਹੁਣ ਹਰ ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਨੇ, ਤੇ ਨੁਕਸਾਨ ਵੀ ਹੁੰਦੇ ਨੇ। ਅਗਰ ਤੁਸੀਂ ਕਹੋ ਕਿਸ ਸ ਫਾਇਦਾ, ਫਾਇਦਾ ਹੈ ਤੇ ਉਹ ਚੀਜ਼ ਥੇ ਨਹੀਂ ਹੁੰਦੀ ਹੈ ਦੇਖੋ ਜਿੱਥੇ ਫਾਇਦਾ ਹੈ ਉੱਥੇ ਨੁ ਨੁਕਸਾਨ ਵੀ ਪੱਕਾ ਹੰਡਰਡ ਪਰਸੈਂਟ ਹੁੰਦਾ ਹੈ। ਹੁਣ ਦੇਖੋ ਅਸੀਂ ਹੁਣ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਾਂ ਤੇ ਅਸੀਂ ਆਪਣੇ ਫੈਂਡ ਨਾਲ ਆਪਣੀ ਫੈਮਲੀ ਨਾਲ ਅਸੀਂ ਕਨੈਕਟ ਰਹਿੰਦੇ ਹਾਂ ਹਨਾ ਸਾਨੂੰ ਨਵੇਂ ਸਕਲਸ ਹਨਾ ਸਾਨੂੰ ਨਵੇਂ ਸਕਿੱਲ ਸਿੱਖਣ ਨੂੰ ਮਿਲਦੇ ਨੇ ਸਾਨੂੰ ਨਵੀਂ, ਨਵੀਂ ਨੌਲੇਜ ਮਿਲਦੀਆਂ ਹਨਾ। ਇਹ ਸਭ ਚੀਜ਼ਾਂ ਚਲੋ ਠੀਕ ਹੈ ਅੱਛੀ ਗੱਲ ਹੈ ਪਰ ਉਹੀ ਸੇਮ ਜਗ੍ਹਾ ਤੇ ਬਈ। ਸਾਨੂੰ ਸਾਡਾ ਜ਼ਿਆਦਾ ਸਕਰੀਨ ਟਾਈਮ ਸਾਡੀ ਹੈਲਥ ਪ੍ਰੋਬਲਮਸ ਵਾਸਤੇ ਬ। ਘਰ ਹੈ ਨਾ।
ਹਾਂ ਉਹਹੀ ਨਾ ਸੋਸ਼ਲ ਮੀਡੀਆ ਹਮ ਹਾਜੀ।
ਹਾਂਜੀ। ਸਾਨੂੰ ਹੈਲਥ ਪ੍ਰੋਬਲਮਸ ਹੋ ਜਾਂਦੀਆਂ। ਹੁਣ ਬੱਚੇ ਦੇਖੋ ਸਾਰੀ ਸਾਰੀ ਰਾਤ ਜਾਗਦੇ ਨੇ। ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ। ਸਾਨੂੰ ਕੀ ਪਤਾ। ਹੁਣ ਉਹ ਕੀ ਕਰਦੇ ਪਏ ਨੇ।
ਹਾਂ।
ਅੱਖਾਂ ਤੇ ਅੱਖਾਂ ਤੇ ਜ਼ੋਰ ਪੈ ਰਿ--ਹਾ ਹਨਾ ਰ ਮੇਨ ਚੀਜ਼ ਹੈਗੀ ਜੋ ਬੰਦਾ ਰਾਤੀ ਨਹੀਂ ਸੋ ਰਿਹਾ। ਉਹ ਕਦੇ ਵੀ ਐਕਟਿਵ ਨਹੀਂ ਹੋ ਸਕਦਾ ਓਦੀ ਫਿਜ਼ਕਲ ਔਰ ਮੈਂਟਲ ਹੈਲਥ ਦੋਨੋ ਡਿਸਟਰਬ ਹੋ ਜਾਂਦੀ ਹੈ।
ਹਾਂਜੀ ਹੀ ਨਾ ਅੱਠ ਘੰਟੇ ਦੀ ਨੀਂਦਰ ਲੈਣਾ ਤੇ ਵੈਸ ਵੀ ਬੜਾ ਹੀ ਇੰਪੋਰਟ
ਅੱਠ ਵੀ ਨੀ ਛੇ ਘੰਟਾ ਸਿਰਫ ਛੇ ਘੰਟਾ ਇਜ਼ ਇਨਫ ਹਾਂਜੀ ਛੇ ਘੰਟਾ ਅਗਰ ਤੁਸੀਂ ਸੋ ਜਾਂਦੇ ਹੋ ਉਹ ਬਹੁਤ ਹੁੰਦਾ ਹੈ ਪਰ ਅਗਰ ਤੁਸੀਂ ਛੇ ਚ ਦੋ ਘੰਟਾ ਜਾਂ ਇੱਕ ਘੰਟਾ ਰੋ ਰਾਤੀ ਸੋ ਰਹੇ ਹੋ ਤੇ ਉਹ ਇਨਫ ਨਹੀਂ ਹੈਗਾ। ਉਹ ਤੁਹਾਡੀ ਹੈਲਥ ਖ਼ਰਾਬ ਕਰ ਰਿਹਾ ਹੈ
ਹਾਂਜੀ ਹੈਲਥ ਤੇ ਖ਼ਰਾਬ ਕਰ ਹੀ ਰਿਹਾ ਤੇ ਦਿਮਾਗ ਤੇ ਵੀ ਜ਼ੋਰ ਪੈਂਦਾ ਹੈ ਬ ਬੱਚਿਆਂ ਦਾ ਫੇਿਰ ਦਿਮਾਗ ਕਿਸੇ ਹੋਰ ਪਾਸੇ ਜਾਂਦਾ ਹੈ ਪੜ੍ਹਾਈ ਵੱਲ ਦਿਮਾਗ ਵੀ ਨਹੀਂੀ ਜਾ ਪਾਉਂਦਾ। ਫੇਿਰ ਕਿ ਉਹਨਾਂ ਦਾ ਮਨ ਕਰਦਾ ਹੈ ਕਿ ਸਾਰਾ ਦਿਨ ਫੇਿਰ ਇਹੀ ਚਲਾਉਂਦਾ ਰਵਾਂ।
ਬਿਲਕੁਲ ਬੱਚਿਆਂ ਦਾ ਫੋਕਸ ਹਟ ਰਿਹਾ ਪੜ੍ਹਾਈ ਤੋਂ। ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਸੋਸ਼ਲ ਬੱਚੇ ਕਿੰਨੇ ਰੀਲਸ ਦੇਖ ਰਹੇ ਨੇ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ।
ਹਾਂਜੀ, ਹਾਂਜੀ। ਸਹੀ ਗੱਲ।
ਬਹੁਤ ਕੁਛ ਵੀ ਹੋ ਸਕਦਾ ਹੈ ਹਾਂਜੀ। ਫੇਕ ਨਿਊਜ ਆਉਂਦੀਆਂ ਹਨਾ ਫੇਕ ਨਿਊਜ਼ ਅਲੱਗ ਅਲੱਗ ਰਿਊਮਰਸ ਉੱਡਦੇ ਨੇ ਹਨਾ ਸਪ੍ਰੈਡਸ ਹੁੰਦੇ ਨੇ ਕਿੰਨੇ ਰ ਸਪ੍ਰਡ ਹੁੰਦੇ ਨੇ ਅੱਜ, ਕੱਲ ਫਿਰ ਬਾਅਦ ਚ ਪਤਾ ਲੱਗਦਾ ਬਈ ਫੇਕ ਨਿਊਜ਼
ਫੇਕ ਸੀ ਹ ਨਾ
ਕੀ ਫਾਇਦਾ ਹੋਇਆ ਸਾਨੂੰ ਹਨਾ ਨਿਊਜ਼ ਪੜ੍ਹਨ ਦਾ ਕੁਛ ਫਾਇਦਾ ਨੀ ਹੋਇਆ ਉੱਥੇ ਗ਼ਲਤ ਨਿਊਜ਼ ਪਤਾ ਲੱਗੇ ਸਾਨੂੰ ਅਸੀਂ ਇੰਨਾ ਟਾਈਮ ਲਾਦੇ ਹਾਂ ਨਿਊਜ਼ ਪੜ੍ਹਦੇ ਆੰਨੇ ਵੱਡੇ, ਵੱਡੇ ਪੈਰਾਗ੍ਰਾਫਸ ਪੜ੍ਹਦੇ ਆ ਇੰਨੀ ਵੱਡੀ ਵਡੀ ਵੀਡੀਓ ਦੇਖ। ਮੈਂ ਕੋਈ ਵੀ ਸੀਨ ਹੋ ਜਾਂਦਾ ਏ ਤੇ ਫੇਰ ਬਾਅਦ ਚ ਸਾਨੂੰ ਪਤਾ ਲੱਗਦਾ ਐ ਇਹ ਤੇ ਫੇਕ ਸੀ।
ਹਾਂ, ਉਹੀ ਨਾ ਇਹ ਦੇਖੋ ਇਹ ਬੱਚੇ ਲੋਕ ਜੋ ਹੁੰਦੇ, ਅਸੀਂ ਤੇ ਦੇਖੋ ਅਖਬਾਰਾਂ ਪੜ੍ਹ ਲੈਂਦੇ ਆ। ਜਾਂ ਅਸੀਂ ਟੀ ਵੀ ਤੇ ਕਦੀ ਕਵਾਰ ਨਿਊਜ਼ ਆਂਦੀ ਅਸੀਂ ਉਹ ਵੇਖ ਲੈਂਦੇ ਆ, ਇਹ ਬੱਚਿਆਂ ਨੇ ਅੱਜ ਤੱਕ ਇੱਕ ਅਖ਼ਬਾਰ ਖੋਲ ਕੇ ਵੀ ਨੀ ਵੇਖੀ ਹੋਣੀ। ਕਿ ਅਖ਼ਬਾਰ ਨੂੰ ਕਿਵੇਂ ਖੋਲਦੇ ਆ ਤੇ ਉਹਦੇ ਚੋਂ ਕਿਵੇਂ ਪੜ੍ਹਦੇ ਆ, ਇਹਨਾਂ ਨੇ ਬਸ ਫੋਨ ਦੇਖੋ ਫੋਨ ਚ ਜੋ ਚੀਜ਼ ਅਖ਼ਬਾਰ ਚ ਹੈਗੀ ਏ ਮੈਨੂੰ ਨੀ ਲੱਗਦਾ ਉਹ ਵਾਲੀ ਚੀਜ਼ ਤੁਹਾਨੂੰ ਉਹ ਵਾਲੀ ਐਪ ਤੇ ਤੁਹਾਨੂੰ ਮਿਲੇਗੀ। ਜਿੰਨੀ ਨੌਲੇਜ ਤੁਹਾਨੂੰ ਅਖ਼ਬਾਰ ਤੋਂ ਮਿਲ ਰਹੀ ਏ, ਦੇਖੋ ਹਿੰਦੀ ਤੇ ਬਿਲਕੁਲ ਬਿਲਕੁਲ ਵੀ ਨੀ ਪੜ੍ਹਦੇ ਹੋਣਗੇ, ਸੋਸ਼ਲ ਮੀਡੀਆ ਤੇ ਮੈਨੂੰ ਨੀ ਲੱਗਦਾ
ਹਿੰਦੀ ਛੋੜੋ, ਸਾਡੇ ਘਰ ਪੰਜਾਬੀ ਦਾ ਨਿਊਜ਼ ਪੇਪਰ ਆਂਦਾ ਹੈ।
ਹਾਂਜੀ ਹਾ
ਹਾਂਜੀ, ਸਾਡੇ ਘਰ ਪੰਜਾਬੀ ਦਾ ਨਿਊਜ਼ ਪੇਪਰ ਆਂਦਾ ਐ। ਮੈਂ ਇਹਨਾਂ ਨੂੰ ਕਹਿੰਦੀ ਆ ਬੱਚੋਂ ਸਵੇਰੇ ਉੱਠ ਕੇ ਘੱਟੋ ਘੱਟ ਤੁਸੀਂ ਹੈੱਡਲਾਈਨਜ਼ ਤੇ ਪੜ੍ਹ ਲਓ। ਨਿਊਜ਼ਪੇਪਰ ਵਿੱਚ ਕੀ ਲਿਖੀਆਂ ਦੀ ਆਂ
ਕੀ ਲਿਖਿਆ ਦਾ, ਓਹੀ ਨਾ ਹਾਂਜੀ। ਉਹੀ ਨਾ ਪੰਜਾਬੀ ਤੇ ਇਹਨਾਂ ਨੂੰ ਪੜ੍ਹਨੀ ਆਣੀ ਹੀ ਚਾਹੀਦੀ ਏ, ਮੈਂ ਵੇਖਿਆ ਕਿ ਉਹ ਕਾਫੀ ਬੱਚਿਆਂ ਨੂੰ ਨਹੀਂ ਆਂਦੀ ਪੰਜਾਬੀ, ਉਹਨਾਂ ਨੂੰ ਸਿਰਫ ਇੰਗਲਿਸ਼ ਆਂਦੀ, ਕਿਸੇ ਨੂੰ ਹਿੰ ਹਿੰਦੀ ਵੀ ਨੀ ਆਂਦੀ ਹੁਣੀ ਨਾ।
ਬਿਲਕੁਲ ਬਹੁਤ ਸ਼ਰਮ ਦੀ ਗੱਲ ਐ ਕਿ ਤੁਹਾਨੂੰ ਆਪਣੀ ਬਾਸ਼ਾ ਨਹੀਂ ਆਂਦੀ।
ਹਾਂਜੀ, ਪੰਜਾਬੀ ਤੇ ਆਣੀ ਹੀ ਚਾਹੀਦੀ ਐ। ਮੈਨੂੰ ਨੀ ਲੱਗਦਾ ਸੋਸ਼ਲ ਮੀਡੀਆ ਤੇ ਇਹ ਤੁਹਾਨੂੰ ਪੰਜਾਬੀ ਜੋ ਤੁਹਾਨੂੰ ਮਤਲਬ ਅਖ਼ਬਾਰਾਂ ਚ ਮਿਲਦੀ ਏ। ਜਾਂ ਕਿਤੇ ਹੋਰ ਲਿਖੀ ਹੋਈ ਤੁਹਾਨੂੰ ਮਿਲ ਰਹੀ ਏ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲੇਗੀ। ਸੋਸ਼ਲ ਮੀਡੀਆ ਤੇ ਤੁਹਾਨੂੰ ਗੰਦ ਬੁਲਾ ਈ ਮਿਲੇਗਾ।
ਬਿਲਕੁਲ। ਅਸੀਂ ਇਹ ਨੀ ਕਹਿੰਦੇ ਫਾਇਦਾ ਨੀ ਹੈ ਦੇਖੋ ਅੱਜ ਕੱਲ ਅਹ ਜਿਹੜੀ ਜਨਾਨੀਆਂ ਹੁੰਦੀਆਂ, ਜਿੰਨਾਂ ਨੂੰ ਸ਼ੋਕ ਹੁੰਦਾ ਹੈ ਜਿੰਨਾਂ ਵਿੱਚ ਟੈਲੈਂਟ ਹੁੰਦਾ ਹੈ ਹਨਾ ਕੁਛ ਕਰਨ ਦਾ ਜਿਨਾਂ ਦੇ ਹੱਥ ਵਿਚ ਹੁਨਰ ਹੁੰਦਾ। ਤੇ ਹੁਣ ਉਹ ਆਪਣਾ ਬਿਜਨਸ ਖੋਲ ਸਕਦੇ ਨੇ। ਹਨਾ, ਸਮੋਲ ਬਿਜਨਸ ਜਿਹਨੂੰ ਅੱਜ ਕੱਲ ਨਾਮ ਦਿੱਤਾ ਗਿਆ, ਅੱਜ ਕੱਲ ਜਨਾਨੀਆਂ ਸਮੋਲ ਬਿਜ਼ਨਸ ਆਪਣਾ ਆਪਣਾ ਖੋਲਦੀਆਂ ਪੀਆਂ ਆਪਣਾ ਪੇਜ ਬਣਾਦੀਆਂ ਪੀਆਂ, ਫਿਰ ਆਪਣਾ ਹੁਨਰ ਦਿਖਾਦੀਆਂ ਪੀਆਂ ਲੋਕਾਂ ਨੂੰ ਹਨਾ। ਹਾਂ, ਸਾਡੇ ਘਰ ਦੇ ਕੋਲ ਵੀ ਇੱਕ ਹੈਗੀ ਹੈ ਤੇ ਉਹਨੇ ਸਮੋਲ ਬਿਜਨਸ ਖੋਲਿਆ ਆਪਣਾ ਪੇਜ ਬਣਾਇਆ ਹੈ। ਤੇ ਹੁਣ ਉਹਦੀ ਬਹੁਤ ਸੇਲ ਹੈ। ਹਾਂ ਤੇ ਹੁਣ ਇਹ ਤੇ ਫਾਇਦਾ ਹੋ ਗਿਆ, ਹਨਾ ਇਹ ਤੇ ਫਾਇਦੇ ਵਾਲੀ ਗੱਲ ਏ ਨਾ, ਇੱਥੇ ਇੱਥੇ ਦੀ ਦੁੱਖਦਾ ਕਿ ਹਾਂ ਤੁਸੀਂ ਸੋਸ਼ਲ ਮੀਡੀਆ ਦਾ ਤੁਸੀਂ ਯੂਜ ਕੀ ਇੱਥੇ ਤੁਹਾਨੂੰ ਐਡਵਾਂਟੇਜ ਹੋਇਆ।
ਐਡਵਾਂਟੇਜ ਹੋਇਆ, ਉਹੀ ਨਾ ਜਿਵੇਂ ਉਹਨੇ ਹੁਣ ਉਹਦੀ ਛੋ ਛੋਟੀ ਜੀ ਜਿਵੇਂ ਉਹਨਾਂ ਨੇ ਕਿਸੇ ਚੀਜ਼ ਦਾ ਬਿਜ਼ਨਸ, ਕਿਸ ਚੀਜ਼ ਦਾ ਬਿਜਨਸ ਸਟਾਰਟ ਕੀਤਾ ਸੀ ਉਹਨਾਂ ਨੇ?
ਉਹਨਾਂ ਨੇ ਕਰੋਸ਼ੀਏ ਦਾ ਬਿਜ਼ਨਸ ਸ਼ੁਰੂ ਕੀਤਾ।
ਅੱਛਾ ਅੱਛਾ ਦੇਖੋ ਉਹਨਾਂ ਦੇ ਅੰਦਰ ਕਰੋਸ਼ੀਏ ਦਾ ਟੈਲੈਂਟ ਸੀ। ਉਹਨਾਂ ਨੇ ਉਹ ਕਰੋਸ਼ੀਏ ਦਾ ਟੈਲੈਂਟ ਉਹ ਐਪ ਤੇ ਪਾਇਆ, ਉਹਨਾਂ ਸੋਸ਼ਲ ਮੀਡੀਆ ਤੇ ਪਾਇਆ ਲੋਕਾਂ ਨੂੰ ਪਸੰਦ ਆ ਰਿਹਾ ਏ ਤੇ ਇਵੇਂ ਹੋਰ ਜਗ੍ਹਾ ਸਭ ਲੋਕ ਉਹ ਹੁੰਦੇ ਆ ਮਤਲਬ ਅਟਰ੍ਰੈਕਟ ਹੁੰਦੇ ਆ ਕਿ ਅੱਛਾ ਇਹਨਾਂ ਨੇ
ਉਹਨਾਂ ਨੂੰ ਮੋਟੀਵੇਸ਼ਨ ਮਿਲਦਾ ਹਾਂ ਬਿਲਕੁਲ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਇਨੇ ਇਹ ਕੰਮ ਕੀਤਾ ਮੈਂ ਵੀ ਕਰਨਾ ਪਰ ਅੱਜ ਕੱਲ ਹਾਂ ਅੱਜ ਕੱਲ ਬੱਚੇ ਛੋੜੋ ਜਨਾਨੀਆਂ ਵੀ ਓਨਾ ਹੀ ਫੋਨ
ਫੋਨ ਚਲਾਦੇ ਹਾਂ ਹਾਂ ਉਹੀ ਨਾ ਸਾਡੇ ਘਰ ਵੀ ਹੈ। ਹੈਗੇ ਨੇ ਇਨਾ ਫੋਨ ਚਲਾਉਂਦੇ ਨੇ ਇਨਾ ਫੋਨ ਚਲਾਉਂਦੇ ਨੇ ਕਾਫੀ ਫੋਨ ਚਲਾਉਂਦੇ ਆ ਉਹ ਵੀ
ਜ਼ਰੂਰੀ ਨਹੀਂ ਕਿ ਸਾਨੂੰ ਸਿਰਫ਼ ਪੰਜਾਬੀ ਬਾਰੇ ਹੀ ਇਨ ਜਾਣਕਾਰੀ ਹੋਣੀ ਚਾਹੀਦੀ ਹੈ ਸਾਨੂੰ ਹਰ ਇੱਕ ਕਲਚਰ ਬਾਰੇ ਪਤਾ ਹੋਣਾ ਚਾਹੀਦਾ ਹੈ ਪਤਾ ਨਹੀਂ ਅਗਰ ਚਲੋ ਤੁਸੀਂ ਸਾਰੀ ਇਨਫੋਰਮੇਸ਼ਨ ਸਾਰੀ ਨੌਲੇਜ ਨਹੀਂ ਲੈਣੀ ਕਿਸੇ ਕਲਚਰ ਬਾਰੇ ਤੇ ਤੁਸੀਂ ਥੋੜ੍ਹਾ ਆਈਡੀਆ ਤੇ ਲੈ ਸਕਦੇ ਹੋ ਨਾ
ਹਾਂਜੀ
ਤੁਹਾਨੂੰ ਆਈਡੀਆ ਤੇ ਹਾਂ ਤੁਹਾਨੂੰ ਥੋੜਾ ਜਿਹਾ ਆਈਡੀਆ ਤੇ ਹੋਣਾ ਚਾਹੀਦਾ ਨਾ
ਸਹੀ ਗੱਲ ਹੈ।
ਇਹ ਕਲਚਰ ਵਿੱਚ ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ। ਇੱਥੇ ਇਹ ਚੀਜ਼ ਦਾ ਫਾਇਦਾ ਹਾਂਜੀ
ਹਾਂ ਤੁਹਾਨੂੰ ਤਿੰਨ ਲੈਂਗੁਏਜ 'ਤੇ ਇੰਪੋਰਟੈਂਟਲੀ ਆਉਣੀ ਹੀ ਚਾਹੀਦੀ ਹੈ। ਜਿਵੇਂ ਹਿੰਦੀ ਪੰਜਾਬੀ ਇੱਕ ਪੰਜਾਬੀ ਤੇ ਸਾਡੀ ਖੁਦ ਦੀ ਹੋ ਗਈ ਹਨਾ ਤੇ ਹਿੰਦੀ ਤੇ ਇੰਗਲਿਸ਼ ਇਹ ਦੋਨੋ ਵੀ ਬੜੀ ਜ਼ਰੂਰੀ ਹੈ। ਤਿੰਨੋ ਲੈਗੁਵਏਜ ਆਉਣੀਆਂ ਚਾਹੀਦੀਆਂ
ਬਈ ਦੇਖੋ ਬਾਕੀ ਅਸੀਂ ਕਿਸੇ ਨੋਲੇਜ ਦੀ ਤੇ ਗੱਲ ਨਹੀਂ ਕਰ ਸਕਦੇ ਕਿਸੇ ਹੋਰ ਭਾਸ਼ਾ ਦੀ ਅਸੀਂ ਆਪਣੀ ਭਾਸ਼ਾ ਦੀ ਗੱਲ ਕਰ ਰਹੇ ਹਾਂ। ਕਿ ਸਾਨੂੰ ਆਪਣੀ ਭਾਸ਼ਾ ਤੇ ਆਉਣੀ ਚਾਹੀਦੀ ਹੈ ਨਾ
ਹਾਂਜੀ। ਨਾ ਕਾਫੀ ਬੱਚੇ ਵੇਖੇ, ਕਿਸੇ ਕਿਸੇ ਤੇ ਅਹ ਔਰਤਾਂ ਨੂੰ ਵੀ ਨਹੀਂ ਆਉਂਦੀਆਂ। ਪੰਜਾਬੀ ਜਾਂ ਲਿ ਕਿਸੇ ਨੂੰ ਬੋਲਣੀ ਤੇ ਸਭ ਨੂੰ ਹੀ ਆਉਂਦੀ ਕਾਫੀ ਲੋਕ ਬੋਲ ਲੈਂਦੇ। ਕਿਸੇ ਨੂੰ ਪੜ੍ਹਨੀ- ਲਿਖਣੀ ਨੀ ਆਉਂਦੀ। ਕਾਫ਼ੀ ਲੋਕ ਦੇ ਕ ਬੱਚਿਆਂ ਨੂੰ ਵੀ ਚਲੋ ਨਹੀਂ ਆਉਂਦੀ। ਤੇ ਵੱਡੇ- ਵੱਡੇ ਲੋਕਾਂ ਨੂੰ ਵੀ ਨਹੀਂ ਆਉਂਦੀ।
ਹਾਂ। ਅੱਜ ਕੱਲ ਕਿੰਨੀਆਂ ਫੇਕ ਹਾਂ, ਅੱਜ ਕੱਲ ਕਿੰਨੀ ਫੇਕ ਪ੍ਰੋਫਾਈਲ ਮੰਨ ਰਹੀਆਂ ਲੋਕਾਂ ਦੀ। ਕਿੰਨੇ ਔਨਲਾਈਨ ਸਕਮ, ਸਕੈਮਸ ਕਿੰਨੇ ਹੋ ਰਹੇ ਨੇ। ਇਹ ਰ ਤੇ ਵਧਿਆ ਹੀ ਜਾ ਰਿਹਾ ਸਕੈਮਸ ਦਾ।
ਉਹੀ ਨਾ ਅੱਜ ਕੱਲ ਤੇ ਕੋਈ ਫੋਟੋ ਪਾਉਣ ਦਾ ਵੀ ਕੁਛ ਨੀ ਹੈਗਾ। ਮਤਲਬ ਫੋਟੋ ਦਾ ਤੁਹਾਡਾ ਕੀ ਬਣਾ ਦੇਣ। ਕੀ ਪਤਾ। ਉਹਨੂੰ ਰੀਸੈਂਟਲੀ ਸਾਡੇ ਘਰ ਦੇ ਕੋਲ ਹੀ ਇੱਕ ਕੁੜੀ ਹੈਗੀ ਸੀ। ਤੇ ਉਹਨੇ ਨਾ ਇੰਸਟਾ ਤੇ ਉਹਦਾ ਕਾਫੀ ਅੱਛਾ ਪੇਜ ਸੀ। ਉਹਨੇ ਕਾਫੀ ਆਪਣੀ ਫੋਟੋ ਵਗੈਰਾ ਪਾਈਆਂ ਦੀਆਂ ਸੀ। ਤੇ ਓਦਾ ਇੱਕ ਫੇਕ ਐਕੋਂਟ ਬਣ ਗਿਆ। ਓਦੀ ਸਾਰੀ ਫੋਟੋਆਂ, ਓਹਦਾ ਸਭ ਕੁਛ ਔਰ ਉਹ ਫੋਟੋਆਂ ਦਾ ਕੁਛ ਅਲੱਗ ਹੀ ਬਣਾ ਕੇ, ਤੁਹਾਨੂੰ ਪਤਾ ਹੀ ਏ ਆਈ ਵਾਲੀ ਫੋਟੋਆਂ ਬਣ ਜਾਂਦੀਆਂ ਹੈ ਅੱਜ ਕੱਲ੍ਹ। ਉਵੇਂ ਲਈ ਫੋਟੋ ਬਣਾ ਕੇ ਉਹਦੇ ਪੇਜ ਬਣਾਤਾ ਪੂਰਾ ਰ ਫਿਰ ਸਭ ਨੂੰ ਪੇਜ ਰਿਹਾ ਰਿਕੁਐਸਟ ਵਗੈਰਾ, ਸਭ ਨੂੰ ਬਲੈਕ
ਬਸ ਕੀ ਕਰ ਸਕਦੇ ਹਾਂ। ਹਾਂ ਬਸ ਹੁਣ ਕੀ ਕਰ। ਹੁਣ ਬਸ ਕੀ ਕਰ ਸਕਦੇ ਹਾਂ। ਅਸੀਂ ਤੇ ਇਹੀ ਕਵਾਂਗੇ ਜੀ ਬਈ, ਨੁਕਸਾਨ ਵੀ ਨੇ ਤੇ ਫਾਇਦੇ ਵੀ ਨੇ।
ਹਾਂਜੀ- ਹਾਂਜੀ ਚਲੋ ਫਿਰ ਠੀਕ ਹੈ। ਮੈਂ ਤੁਹਾਨੂੰ ਕਰਾਂਗੀ।
ਠੀਕ ਹੈ ਜੀ। ਓਕੇ, ਜੀ ਸਤਿ ਸ੍ਰੀ ਅਕਾਲ।